ਹੈਲੋ- ਹੈਲੋ- ਹੈਲੋ-
ਹੈਲੋ-
ਹਵਾ ਜੀ ਨਹੀਂ ਆ ਰਹੀ
ਹਾਂਜੀ ਸਤਿ ਸ਼੍ਰੀ ਅਕਾਲ ਹੋਰ
ਵਧੀਆ
ਵਧੀਆ ਹੋਰ ਕੀ ਕਰਦੀ ਜਾਂ ਫੇ
ਵਾਪਸੀ ਬਣਾਉਣ ਦਾ ਸੋਚਿਆ ਹੈ। ਪਾਸਤਾ
ਅੱਛਾ ਕਿੰਨੇਡਿਮਾਂਡ ਕਰ ਦਿੱਤੀ ਪਸਤੇ ਦੀ
ਹੂ
ਹੈਂ।
ਕੀਰਤ ਕਹਿੰਦੀ ਮੈਂ ਪਾਸਤਾ ਖਾਣਾ ਆ ਮੈਂ ਕਿਹਾ ਠੀਕ ਆ ਕੀਰਤ ਨੇ ਹੋਰ ਕਿਦੀ ਦੀ ਡਿਮਾਂਡ ਚਲਦੀ ਹੋਣੀ
ਹੈਂ
ਕਿਵੇਂ
ਸਾਡੇ ਘਰ ਸਿਰਫ ਇੱਕੋ ਬੱਚੇ ਦੀ ਡਿਮਾਂਡ ਚੱਲਦੀ ਹੈ ਕੀਰਤ ਦੀ। ਹੋਰ ਕਿਸੇ ਦੀ ਡਿਮਾਂਡ ਨੀ ਚੱਲਦੀ ਏ। ਕਹਿੰਦੀ ਪਾਸਤਾ। ਮੈਂ ਕਿਹਾ ਪਾਸਤਾ ਪਾਸਤਾ ਬਨਾ ਲੈਂਨੇ ਆ।
ਹੋਰ।
ਬਸ ਵਧੀਆ
ਅਜ ਪਾਸਤਾ ਖਾਓਗੇ ਤੁਸੀਂ।
ਕੱਲ ਏਨ੍ਹੇ ਮੈਗੀ ਖਾਧੀ ਏ, ਅੱਜ ਪਾਸਤਾ ਖਾਏਗੀ।
ਅੱਛਾ ਅੱਛਾ।
ਖੁਦ ਮੈਦਾ ਮੈਂ ਕਹਿਨੀ ਮੈ ਨਾ ਖਵਾਵਾਂ ਪਰ ਬੋਲ ਦਿੰਦੀ ਕੋਛ ਇਸ ਤਰ੍ਹਾਂ ਹੈ ਫਿਰ ਆਟੇ ਦੀ ਸੀ ਕੱਲ ਮੈਗੀ। ਮੈ ਚੈੱਕ ਕੀਤੀ ਸੀ ਆਟੇ ਆਲੀ ਸੀ। ਮੈ ਮੰਗਾਈ ਆਟੇ ਆਲੀ ਸੀ ਨਾ।
ਹੂੰ।
ਹੂੰ। ਤਾਂ ਕਰਕੇ। ਬਸ ਤੁਸੀ ਸੁਣਾਓ? ਤੁਸੀਂ ਕੀ ਡਿਮਾਂਡ ਕੀਤੀ ਸੀਗੇ ਖਾਣ ਦੀ।
ਕੁਛ ਨੀ। ਦੇਖੋ ਜੋ ਮਿਲ ਗਿਆ ਤੇ ਖਾ ਲਵਾਂਗੇ।
ਅੱਛਾ। ਡਿਮਾਂਡ ਚਲਦੀ ਹੈ, ਸਿਰਫ ਕੀਰਤ ਦੀ।
ਅਜ ਮੈਂ ਤੇ ਕੈ ਰਿਹਾ ਕਿ
ਕੀ?
ਕੋਈ ਪੰਜ-ਸੱਤ ਅੰਡਿਆਂ ਦੀ ਪੂਜੀ ਹੋਨੀ ਚਾਹੀਦੀ ਏ।
ਸਹੀ ਹੈ। ਪਰ ਤੁਸੀ ਨੋਨ ਵੈਜ ਖਾ ਲੈਂਦੇ ਹੋਓਗੇ ਨਾ। ਤੁਆਦਾ ਫੇਵਰੇਤ ਨੋਨ ਵੈਜ ਹੋਣਾ ਇਹਦਾ ਮਤਲਬ।
ਕੀ ਹੋ ਗਿਆ।
ਤੁਹਾਡਾ ਫੇਵਰੇਟ ਇਹਦਾ ਮਤਲਬ ਨੋਨ ਵੈਜ ਹੋਣਾ, ਹਨਾ।
ਨਹੀਂ, ਨਹੀਂ। ਇਹ ਡੇਲੀ ਕਿੱਥੇ ਨੋਨ ਵੈਜ ਖਾਣ ਹੁੰਦਾ ਹੈ।
ਹੈ, ਨਾ।
ਹਾਂ, ਫੇਵਰੇਟ ਹੈ। ਫੇਵਰੇਟ ਕਹਿ ਸਕਦੇ ਹੋ ਕਿ ਮੈਨੂੰ ਚਿਕਨ ਖਾਣਾ ਬਹੁਤ ਵਧੀਆ ਲੱਗਦਾ ਏ।
ਫੇ ਇਹਦਾ ਮਤਲਵ ਜਿਨ੍ਹਾਂ ਮਰਜੀ ਖਾਓ।
ਅੱਛਾ, ਅੱਛਾ।
ਹੂੰ।
ਹੂੰ। ਪਰ ਜਿੰਨਾ ਮੈਨੂੰ ਚਿਕਨ ਖਾਣਾ ਪਸੰਦ ਏ, ਓਨਾ ਮੈਨੂੰ ਵੈਜ ਵੀ ਖਾਣਾ ਪਸੰਦ ਏ। ਐਵੇ ਕਿ ਮੈਨੂੰ ਇੱਕੋ ਚੀਜ਼ ਖਾਣ ਦੀ ਪਸੰਦ ਏ।
ਹੂੰ।
ਪਰ ਮੈਨੂੰ ਨਾ ਵੈਜ ਖਾਣਾ ਵੀ ਪਸੰਦ ਹੈਗਾ।
ਹਾਂ। ਅੱਛੀ ਗੱਲ ਹੈ। ਮੈਂ ਇਹਦੇ ਨਾਲ ਨੋਨ ਵੈਜ ਇ ਪਸੰਦ ਏ।
ਹੂੰ। ਕੀ ਕਰੀਏ। ਖਾਣਾ ਚਾਹੀਦਾ। ਕੋਈ ਹੋਵੇ ਨਾ ਇਨਸਾਨ ਜੋ ਅੱਛੀ ਅੱਛ ਡਿਸ਼ੇ ਬਣਾ ਕੇ ਖਿਲਾਏ ਮੈਨੂੰ ਮੈਨੂੰ ਇਦਾਂ ਇਨਸਾਨ ਚਾਹੀਦਾ।
ਆਹੋ
ਹਾਂ
ਕੁਕਿੰਗ ਦਾ ਮੈਨੂੰ ਸ਼ੌਕ ਬਹੁਤ ਹੈ ਕੁਕਿੰਗ ਦਾ
ਹੂੰ
ਹੂੰ
ਸਹੀ ਹੈ ਅੱਛੀ ਗੱਲ ਹੈ। ਫੇਰ ਤੁਸੀਂ ਸਭ ਕੁੱਛ ਬਣਾਉਦੇ ਰਹਿੰਦੇ ਹੋ ਗਏ ਮਤਲਬ ਏ ਨੂੰ ਜੈਡ
ਹਾਂ। ਮੈਕਸੂਮ ਚੀਜ਼ਾਂ ਜੋ ਇਨਸਾਨ ਡੇਲੀ ਰੂਟੀਨ ਵਿੱਚ ਖਾਂਦਾ ਉਹ ਚੀਜ਼ਾਂ ਮੈਂ ਸਭ ਬਣਾ ਸਕਦਾ ਅੱਛੇ ਤਰੀਕੇ ਨਾਲ ਬਟ ਮੈਂ ਨਹੀਂ ਨਹੀਂ ਜਿ ਦੇਖਦਾ ਨਵੇਂ ਨਵੇਂ ਡਿਸ਼ਾਂ ਦੇਖਦਾ ਉਹਦੀਆਂ ਟਰਾਈ ਕਰਦਾ ਮੈਨੂੰ ਉਹ ਚੀਜ਼ ਜ ਕਿ ਜ ਮਰਜ਼ ਜੇ ਬਣੀ ਹੋਵੇ ਪਰ ਬੰਦਾ ਆਪ ਬਣਾਉਂਦਾ ਨਾ ਫਿਰ ਉਹਨੂੰ ਆਪ ਖਾਂਦਾ ਨਾ ਤੇ ਇਨਸਾਨ ਨੂੰ ਮੈਨੂੰ ਵਧੀਆ ਲੱਗਦਾ ਐ। ਅੱਛਾ ਅਤੇ
ਫ ਫਾਸਟ ਫੂਡ ਲੈਂਦੇ ਹੋ ਆਪੇ ਹੀ ਘਰ
ਹੈਂ
ਬਸ ਹੂੜ ਤੇ ਆਪੇ ਹੀ ਬਣਾ ਲੈਂਦੇ ਐ ਘਰ
ਫਾਸਟ ਫੂਡ ਨਾ ਨਾ ਫਾਸਟ ਫੂਡ ਨਹੀਂ ਬਣਾਉਂਦਾ ਮੈਂ ਓ ਵੈਜ ਜਾਂ ਨਾਨ ਵੈਜ ਹੀ ਬਣਾਉਦਾ।
ਕੋਈ ਚੀਜ਼ ਪਹਿਲੇ ਕਰਨੀ ਚਾਹੀਦੀ ਹੈ।
ਫਾਸਟ ਫੂਡ ਫਾਸਟ ਫੂਡ ਨੀ ਬਣਾਉਦਾ ਮੈਂ ਹੂੰ ਇਹਦਾ ਕੋਈ ਸਬਜ਼ੀ ਹੋਗੀਆ ਜਾਂ ਸੈਲਡ ਕੋਈ ਵੀ ਬਣਾਉਣਾ। ਤੇ ਵੈਜ ਨੋਨ ਵੈਜ ਬਣਾਉਣਾ ਹੋਵੇ।
ਤੇ ਨਹੀਂ ਫਾਸਟ- ਫੂਡ ਵੀ ਬਣਾਉਣਾ ਚਾਹੀਦਾ ਹੈ ।ਫਾ
ਨਹੀਂ ਫਾਸਟ ਫੂਡ ਮੈਂ ਬਾਹਰੋਂ ਹੀ ਖਾਂਦਾ। ਫਾਸਟ ਫੂਡ ਦਾ ਇਤਨਾ ਹੀ ਨਹੀਂ ਮੈਨੂੰ ਬਣਾਉਣ ਦਾ। ਫਾਸਟ ਫੂਡ ਵੀ ਕੁਛ ਅੱਛੀ ਖਾਦਾ। ਵਧੀਆ ਲੱਗਦੀਆਂ ਬਟ ਨਹੀਂ
ਫਾਸਟ ਫੂਡ ਸਾ ਬਣਾ ਲੈਂਦੇ ਮੈਂ ਫਸੂਡ ਮਰਜੀ ਬਣਵਾ ਲੈ ਮੈਥੋਂ
ਅੱਛਾ
ਮੋਮੋਜ਼ ਵਗੈਰਾ ਹੋ ਗਗੇ ਪਾਸਤਾ ਹੋ ਗ ਸਪ੍ਰਿੰਗ ਰੋਲ ਹੋਗੀ ਫਰੈਚ ਫਰਾਈ ਹੋਗੇ।
ਓਕੇ ਨਹੀਂ ਕੁਕਿੰਗ ਦਾ ਬੰਦੇ ਨੂੰ ਥੋੜ੍ਹਾ ਬਹੁਤਾ ਕੁਕਿੰਗ ਦੀ ਥੋੜ੍ਹੀ ਹੋਣੀ ਚਾਹੀਦੀ ਹੈ।ਬੰਦੇ ਨੂੰ ਕੀ ਕਹਦੇ ਹੈਬਿਟ ਚ ਕਹਿ ਲਓ। ਖੂਬੀ ਕਲ ਕੁਕਿੰਗ ਦੀ ਹਨਾ।
ਮੈਂ ਮੋਮਨ ਖਾਦੇ
ਹਾਂਜੀ ਵਧੀਆ ਪੈਂਦਾ ਵੇ
ਹਾਂ ਸਭ ਤੋਂ ਪਹਿਲਾਂ ਆਪਣੇ ਘਰ ਫਾਸਟ ਫੂਡ ਬਣਾਣੇ ਮੈ ਸਟਾਰਟ ਕੀਤੇ ਸੀ। ਫੇਰ ਮੈਂ ਹੌਲੀ ਹੌਲੀ ਸਭ ਸਿੱਖਾ ਤੇ ਮਾਮੇ ਦੀ ਕੁੜੀਆਂ ਨੂੰ ਭੂਆ ਦੀ ਕੁੜੀ ਨੂੰ ਇੰਟਰਸਟ ਹੈ ਨੀ ਉਹਨੂੰ ਬਿਲਕੁਲ ਵੀ
ਅੱਛਾ।
ਸਿਰਫ ਮਾਮੇ ਦੀ ਕੁੜੀਆਂ ਨੂੰ ਨੂੰਹ ਨੂੰ ਇੱਕ ਬਣਾ ਲੈਂਦੀ ਆ ਪਰ ਮੈਂ ਆਪਣੇ ਮਨ ਦੀ ਕਰਨੀ ਐ ਜੇ ਕੋਈ ਕੇ ਮੈਨੂੰ ਤਾਂ ਨਾ ਤੇ ਫਿਰ ਮੈਂ ਨ ਬਨਾਵਾਂਗੀ। ਮੇਰੀ ਮਰਜ਼ੀਈ ਫੇਰ ਮੈਂ ਪਤਾ ਹਾਂਜੀ।
ਅੱਛਾ, ਮਰਜ਼ੀ ਦਾ ਮਰ ਲਿਕੋ ਦਸੀਂ ਹਾਂ, ਉਹ ਤੇ ਹੈ।
ਹੋਰ ਫੈਦਾ ਕੀ ਆਪਣਾ ਕਰੋ, ਨਾਲ ਤੱਕ ਮਰਜੀ ਬਣਾਓ। ਹੁਣ ਸਾਡੇ ਘਰ ਤਿੰਨ ਦਿਨ ਹੋ ਗਏ ਸੂਜੀ ਆਈ ਦੀ ਹੈ, ਮੈਨੂੰ ਪਤਾ ਸੂਜੀ ਆਈ ਦੀ ਹੈ, ਪਰ ਮੈਂ ਬਣਾ ਨੀ ਰਹੀ ਹਾਂ ਸੂਜੀ ਦੀ ਰੋਟੀਆਂ।ਮੈਂ ਹੁਣ ਬਣਾਵਾਂਗੀ ਜਦੋਂ ਮੇਰਾ ਮਨ ਕਰੇਗਾ।
ਹੂੰ, ਹੂੰ ਉਹ ਤੇ ਹੈ। ਮੈਨੂੰ ਤਾਂ ਲਾਈਫ ਵਿੱਚ, ਤਿੰਨ ਹੀ ਚੀਜ਼ਾਂ ਵਧੀਆ ਲੱਗਦੀਆਂ।
ਭਾਜੀ।ਨੌਨਵੇਜ' ਓ ਨਾ?
ਇੱਕ ਨਾ, ਨਾ, ਇੱਕ ਕੇ ਖਾਣਾ- ਪੀਣਾ। ਸ਼ੌਂਕੀ, ਮੈਂ ਬਹੁਤ ਹਾਂ, ਦੂਜਾ ਮੈਨੂੰ ਘੁੰਮਣਾ ਫਿਰਨਾ ਬਹੁਤ ਵਧੀਆ ਲੱਗਦਾ।
ਹੂੰ
ਰ ਤੇਜ ਕਿ ਚਲੋ, ਆਪਣੇ ਆਪ ਵਿੱਚ ਮਸਤ ਰਹੀਦਾ ਹੈ।
ਹੂੰ ਸਾਰ ਤਿੰਨ, ਚਾਰ ਪਰਸ ਹੋਣ ਤੇ, ਆਪਣੇ ਆਪ ਹੀ ਮਸਤ ਰਹੀਦਾ ਹੈ। ਜਿ ਚਾਰ, ਪੰਜ ਫਰੈਂਡਾਂ ਕਹਿ ਸਕਦੇ ਹੋ, ਹੋ ਸਕਦੇ ਚਾਰ, ਪੰਜ ਫਰੈਂਡ ਹੋਣ ਉਹਨਾ 'ਚ ਮਸਤ ਰਹੀਦਾ
ਨਾ ਅੱਜ ਕੱਲ ਫਰੈਂਡ ਠੀਕ ਹੈ। ਫਰੈਂਡ ਮੇਰੇ ਹੈਗੇ ਆ, ਬਟ ਮੇਰੇ ਕਲੋਜ ਘੱਟ ਕੋਈ ਇੱਕ ਕਲੋਜ ਹੈ।ਫਰੈਂਡ ਮੇਰਾ ਬਹੁਤ ਜ਼ਿਆਦਾ ਹੈ, ਕਿਉਂਕਿ ਇੱਕ ਮੇਰਾ ਫਰੈਂਡ ਪਹਿਲੇ ਦਾ ਸੀ ਉਹ ਮੇਰਾ ਬੜਾ ਕਲੋਜ ਸੀ, ਬਟ ਹੁਣ ਇੱਕ ਮੈਨੂੰ ਨਯਾ ਫਰੈਂਡ ਮਿਲਿਆ। ਉਹ ਮੇਰੇ ਬੜਾ ਕੋਲੋ ਦਾ ਬਹੁਤ ਅੱਛਾ ਫਰੈਂਡ ਹੈ। ਮੈਨੂੰ ਜਿੱਥੇ ਤੱਕ ਲੱਗਦਾ ਹੈ ਕਿ, ਜਿੰਨੇ-ਜਿੰਨੀ ਮੇਰੀ ਉਹਦੇ ਨਾਲ ਬੋਂਡਿੰਗ ਬਣੀ ਹੋਈ ਹੈ, ਅਤੇ ਅੱਛਾ ਫਰੈਂਡ ਲੱਗਦਾ। ਅੱਛਾ ਹੈ, ਵੈਸੇ। ਤੇ ਵਧੀਆ ਹੈ। ਬਟ ਫਰੈਂਡ ਵੀ ਮੈਂ ਨਾ ਮੈਲੇ ਮੇਰੇ ਵਾਧੂ ਫਰੈਂਡ ਸੀ ਠੀਕ ਹੈ ਨਾ, ਤੇ ਫਿਰ ਮੈਂ ਫਰੈਂਡਸ਼ਿਪ ਵਿੱਚ ਦੇਖੋ ਜਿਹੜੇ ਅੱਛੇ ਫਰੈਂਡ ਹਨ, ਨਾ ਉਹ ਤੁਹਾਡੀ ਲਾਈਫ ਵਿੱਚ ਹਰ ਅੱਛੇ, ਬੁਰੇ ਔਰ ਹਰ ਟੈਮ ਤੁਹਾਡੇ ਨਾਲ ਹੁੰਦੇ ਨੇ। ਪਰ ਜਿਹੜੇ ਇੱਦਾਂ ਹੁੰਦੇ ਨਾ, ਸਿਰ ਕਹਿਣ ਦੇ ਫਰੈਂਡ ਉਹ ਹੌਲੀ-ਹੌਲੀ ਦੂਰ ਆਪੇ ਹੀ ਹੁੰਦੇ-ਹੁੰਦੇ ਚੱਲ ਹੋ ਜਾਂਦੇ। ਤੇ ਅੱ ਜਿੰਦਗੀ ਵਿੱਚ ਤਿੰਨ- ਚਾਰ ਹੀ ਫਰੈਂਡ ਜਿਹੜੇ ਅੱਛੇ ਰਹਿੰਦੇ ਤੁਹਾਡੀ ਲਾਈਫ'ਚ। ਬਾਕੀ ਫਰੈਂਡ ਹੁੰਦੇ ਨੇ, ਬਟ ਹਰ ਇੱਕ ਬੰਦੇ ਦਾ ਕੋਈ ਜਿੱਦਾਂ ਕੋਈ ਖਾਸ ਚੀਜ਼ ਹੁੰਦੀ ਹੈ, ਇਦਾਂ ਇੱਕ ਫਰੈਂਡ ਵੀ, ਇਨਸਾਨ ਵੀ ਖ਼ਾਸ ਹੁੰਦਾ।
ਇਹ ਕਿ, ਵੀ, ਹੁੰਦੇ ਨੇ।ਐਸਾ ਨੀ ਹੈ, ਕਿ ਇਹ ਕੀ ਹੁੰਦਾ। ਕਈਆਂ ਤੇ, ਤ੍ਰੈ ਵੀ ਹੁੰਦੇ ਨੇ।
ਨਹੀਂ ਹਾਂ ਫਿਰ ਪਰਸਨ-ਪਰਸਨ ਤੇ ਡਿਪੈਂਡ ਕਰਨਾ। ਹੂੰ, ਕਹਿੰਦੇ ਅੱਛੇ ਵੀ ਫਰੈਂਡ ਹੁੰਦੇ ਕਹਿੰਦੇ ਇੱਕ ਫਰੈਂਡ ਅੱਛਾ। ਕਹਿੰਦੇ ਦੋ- ਦੇ ਤਿੰਨ ਕੂ ਈਆ ਦੇ, ਪੰਜ ਕਈਆ ਦੇ ਦੱਸ ਕਈਆ ਦਾ ਗਰੁੱਪ ਹੁੰਦਾ ਵੀ ਪੰਚੀਆ
ਨਹੀਂ ਨਹੀਂ, ਕਈ ਤੈਨੂੰ ਫਰੈਂਡ ਹੁੰਦੇ ਨੇ ਕਈਆਂ ਦੇ ਮੈਂ, ਤਾਂ ਤਿੰਨ ਹੀ ਦੇਖੇ ਵੀ ਇੱਕ ਮੇਰਾ ਕਹਿੰਦੇ ਨਾ ਤਿੰਨ ਹੁੰਦੇ, ਤਿੰਨ ਹੁੰਦੇ ਆ ਇੱਕ ਬੰਦੇ ਉਹ ਅੰਗੂਠੀ ਵੀ ਹੁੰਦੀ ਆ, ਫਿਰ ਔ ਜਿਹੀ ਜਿੰਨੇ ਪਰਸਨ ਹੋਨਨਾ, ਉਹ ਜਿਹੀ ਕਹੀ ਰਿੰਗ ਵੀ ਹੁੰਦੀ ਆ। ਧਿਆਨ ਰੱਖਣਾ ਛੱਲਾ ਟਾਈਪ ਤੁਸੀਂ ਉਹਨੂੰ ਕਹਿ ਸਕਦੇ ਹੋ।
ਹਾਂ ਲੋਕੀ ਆ ਲੋਕਾਂ ਦਾ ਕੀ ਹੈ, ਯਾਰ ਕਿਸਨੂੰ ਕਮੈਂਟ ਕਰਨਾ ਵੀ ਹੈ ਛੱਡੋ ਕਿ ਕਿਸਨੂੰ ਕੀ ਕਮੈਂਟ ਕਰਨਾ ਹੈ ਨਾ
ਆ ਸਹੀ ਕਹਿ ਰਹੇ ਔ,
ਰ ਆਪਣੇ ਆਪ ਵਿੱਚ ਮਸਤ ਰਹੋ ਬਸ ਦੇਖੋ ਕਿ ਆਪਾਂ ਤੇ ਠੀਕ ਆ ਨਾ ਆਪਣੇ ਆਪ ਨੂੰ ਜ਼ਿਆਦਾ ਦੇਖਣਾ ਚਾਹੀਦਾ ਕਿ ਆਪਾਂ ਆਪਣੀ ਜਗ੍ਹਾ ਸਹੀ ਆ ਆਪਾਂ ਆਪਣੀ ਜਗ੍ਹਾ ਠੀਕ ਹਾਂ ਤੇ ਠੀਕ ਹੈ ਦੁਨੀਆਂ ਜੋ ਕਰਦੀ ਕਰਨ ਦਾ ਕਿਸੇ ਦਾ ਕੋਈ ਉਹ ਕੁਛ ਨਹੀਂ ਹੈ।
ਨਹੀਂ-ਨਹੀਂ, ਮੇਰਾ ਕਹਿਣ ਦਾ ਮਤਲਬ ਐ ਰੱਬ ਵੀ ਉਹਨੂੰ ਛੱਲਾ ਹੀ ਇਹ ਜਿਹੇ ਜਿੰਨਾ ਉਹਨਾਂ ਕੋਲ ਫਰੈਂਡ ਹੁੰਦੇ ਨੇ,
ਨਹੀਂ ਉਹ ਤਾਂ ਹੈ ਕ ਸ਼ੌਂਕੀ ਟਾਈਪ ਲੋਕੀ ਹੁੰਦੇ ਨਾ ਫਿਰ ਐਨੀਆ ਹਰਕਤਾਂ ਕਰਦੇ ਨੇ ਫਿਰ ਇਹ ਜਿਹੀ ਹਰਕਤਾਂ ਅੱਛੀਆਂ ਨੀ ਲੱਗਦੀਆਂ ਥੋੜ੍ਹਾ ਕੈਜੂਅਲ ਬਣ ਕੇ ਰਹੀਦਾ ਥੋੜ੍ਹਾ ਫਾਰਮਲ ਟਾਈਪ ਇਨਸਾਨ ਹੋਵੇ ਨਾ
ਆਹੋ,
ਠੀਕ,
ਹੂੰ,
ਇਹ ਚੱਕਰ ਤੇ ਬਾਕੀ ਕੀ ਚਲੋ ਸਾਰੇ ਰੱਬ ਦੇ ਬੰਦੇ ਨੇ
ਹਾਂ ਸਭ ਦੇ ਬੰਦੇ ਸਾਰੇ ਹੀ ਨੇ,
ਉਹ ਨੀ ਇੱਕ ਸ਼ਬਦ ਨੀ ਹੈ ਕਿ ਕਹਿੰਦੇ ਹਮ ਨਾ ਚੰਗੇ ਮਾੜਾ ਨਾ ਕੋਈ ਕੋਈ ਹੈ ਨੀ
ਚੰਗੇ ਬੁਰਾ ਨੀ ਕੋਈ
ਹੂੰ,
ਚਲੋ ਠੀਕ ਹੈ ਫਿਰ
ਠੀਕ ਹੈ,